ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ
ਬਸ ਵਧੀਆ ਤੁਸੀਂ
ਬਸ ਵਧੀਆ ਠੀਕ ਆ ਮੈਂ ਬਸ ਵੈਸੇ ਹੀ ਮੈਂ ਕਿਹਾ ਚਲੋ ਤੁਹਾਨੂੰ ਪੁੱਛਾ ਵੀ ਓਨਲਾਈਨ ਮੈਂ ਦੇਖ ਰਹੀ ਸੀ ਵੀ ਸਾਈਟ ਤੇ ਕੁਛ ਕੱਪੜੇ ਫੈਬਰਿਕ ਵਗੈਰਾ ਵੀ ਪੁੱਛਾਂ ਵੀ ਤੁਸੀਂ ਵੀ ਦੱਸੋ ਰਾਏ ਜੋ ਵੀ ਮੈਨੂੰ ਮੰਗਵਾਉਣਾ ਚਾਹੀਦਾ ਜਾਂ ਨਹੀਂ ਵੀ ਤੁਸੀਂ ਕੀਤੀ ਹੈ ਸ਼ੋਪਿੰਗ ਓਨਲਾਈਨ
ਮੈਂ ਔਨਲਾਈਨ ਔਫਲਾਈਨ ਕਰਰ ਲੋ ਸੀ ਸੌਦਾ ਤਾਂ ਮੇਰਾ ਫਟ ਜ ਹੁਣ ਇੰਨੀ ਗਰਮੀ ਪੈ ਰਹੀ ਹੈ ਬਰ ਚ ਤਾਂ ਹੁਣ ਗਰਮੀ ਪੈ ਰਹੀ ਹੈ ਤੇ ਉਹਦੇ ਤਾਂ ਫੇਰ ਔਨਲਾਈਨ ਹੀ ਰਫਲ
ਅੱ ਅੱਛਾ ਔਨਲਾਈਨ ਹੀ ਹਨਾ ਕਿਉਂਕਿ ਚਲੋ ਘਰ ਬੈਠੇ ਚੀਜ਼ ਵੀ ਆ ਜਾਂਦੀ ਹੈ ਹਨਾ ਤੇ ਮਤਲਬ ਟਾਈਮ ਵੀ ਬਚ ਜਾਂਦਾ ਹੈ ਬਹ
ਕਿਉਕਿ ਹਾਂ ਇੰਨੀ ਗਰ ਇਨੀ ਇੰਨੀ ਗਰਮੀ ਵਿੱਚ ਬਾਹਰ ਜਾਓ ਤੇ ਤਾਂ ਐਗਜੋਸ਼ਨ ਹੀ ਹੁੰਦੀ ਹੈ ਪਾਣੀ ਦੀ ਪਿਆਸ ਹੀ ਨੀ ਖ਼ਤਮ ਹੁੰਦੀ
ਹੈ
ਤੇ ਘਰ ਬੈਠੇ ਬਥੇ ਬੈਠੇ ਆ ਜਾਂਦਾ ਆਮ ਰ ਤੇ ਹਾਂ ਬਰਸਾਤ ਤਾਂ ਵੈਸ ਸਹੀ ਹੁੰਦਾ ਕਿ
ਮੇਨ ਤੇ ਨਾ ਗਰਮੀ ਚ ਜਿਵੇਂ ਧੁੱਪ ਚ ਨੀ ਜਾਇਆ ਜਾਂਦਾ ਹਨਾ ਬਾਹਰ ਬੜੀ ਦਿੱਕਤ ਆਉਂਦੀ ਹੈ ਪਰ ਨਾ ਮੈਨੂੰ ਨਾ ਇੱਕ ਔਨਲਾਈਨ ਦਾ ਸਮਝ ਨੀ ਆਉਂਦਾ ਕਿ ਫੈਬਰਿਕ ਕਿੱਥੋਂ ਅੱਛਾ ਮਿਲਦਾ ਮਤਲਬ ਫੈਬਰਿਕ ਬੜਾ ਘਟੀਆ ਸੂਰ ਤਾਂ ਪਸੰਦ ਆਏ ਪਏ ਮੈਨੂੰ
ਉਹ ਸਮਝ ਨੀ ਆਉਂਦਾ ਨਾ ਬਸ ਇਸੇ ਕਰਕੇ ਫ ਫਲਾਈਨ ਪ੍ਰੈਫਰ ਹੋ ਗਿਆ ਤੇ ਮੈਂ ਸੱਚੀ ਪੁੱਛੋ ਤੁ ਸੂਟਸ ਵਗੈਰਾ ਤੇ ਡ੍ਰੈਸ ਜਿਹੜੀਆਂ ਹੈ ਨਾ ਉਹ ਜ਼ਿਆਦਾਤਰ ਔਰ ਸਿਲਾਈ ਨਹੀਂ ਰਦੀਆਂ ਕਿ
ਹਾਂਜੀ ਵੇਂ ਲੈ ਲੈਂਦੇ ਦੇ ਆਨਲਾਈਨ ਹਨਾ
ਬਹੁਤ ਬਹੁਤ ਰੇਅਰ ਸ ਜੀ ਖਰੀਦੇ ਹੈ ਔਨਲਾਈਨ ਅਥੈਪਿਕ ਵਗੈਰਾ ਅਦਰਵਾਈਜ਼ ਤਾਂ ਮੈਂ ਜੀ
ਆਫਲਾਈਨ ਹੀ ਨਾ ਮੈਂ ਵੀ ਤਕਰੀਬਨ ਮੈਂ ਵੀ ਸੂਟ ਵਗੈਰਾ ਤਾਂ ਦੇਖ ਦੇੋ ਹਜੇ ਕਦੀ ਰਿਸਕ ਨਹੀਂ ਲਿਆ ਮੈਂ ਸੂਟ ਉਹ ਮਤਲਬ ਵੀ ਹੁੰਦਾ ਕੋਈ ਆਪਣੀ ਚੁਇਸ ਦਾ ਬੰਦਾ ਦੇਖ ਲੈਂਦਾ ਪਰ ਇਹ ਹੈ ਵੀ ਟਰੈਂਡਿੰਗ ਦੇਖ ਖਣ ਲਈ ਨਾ ਮੈਂ ਸਾਈਟਸ ਜ਼ਰੂਰ ਦੇਖਦੀ ਹਾਂ ਜਿਵੇਂ ਅੱਜ ਕੱਲ ਫਰਸ਼ੀ ਸਲਵਾਰਾਂ ਡਰੈਸਿਸ ਹੈ ਨਾ ਉਹ ਮੈਂ ਦੇਖ ਦੇਖਦੀ ਹਾਂ ਦਿਲ ਤਾਂ ਬਹੁਤ ਕਰਦਾ ਵੀ ਇਸ ਟਾਈਪ ਦਾ ਮੰਗਾਵਾਂ ਸ਼ਰਾਰਾ ਸੂਟ ਵੀ ਸ਼ੋਰਟ ਸ਼ਰਟ ਵਾਲੇ ਬਟ ਉਹੀ ਕਿ ਫੈਬਰਿਕ ਘਟੀਆ ਨਾ ਹੋਵੇ ਫਿਰ ਮੈਂ ਸੋਚਦੀ ਹਾਂ ਚੱਲ ਔਡਰ ਕਰ ਦਿੰਦੀ ਹਾਂ ਵੀ ਨਹੀਂ ਪਸੰਦ ਆਇਆ ਰਿਟਰਨ ਕਰ ਪਸੰਦ ਡਾਂਗੀ ਪਰ ਪੈਸੇ ਕੱਢਣ ਤੇ ਵੀ ਦਿਲ ਨ ਕਰਦਾ ਤੇ
ਨਹੀਂ ਉਹੀ ਹੈ ਨਾ ਕਿ ਅ ਮੈਂ ਇੱਕ ਦੋਸ ਸੁਣਨ ਆਈ ਹੈ ਅੱਛੀਆਂ ਨਿਕਲੀਆਂ ਹੈ ਇੱਕ ਦੋ ਸਾਈਡਸ ਤੋਂ ਮਤਲਬ ਕੋਈ ਅੱਛੀ ਹਾਈ ਜਾਓ ਨਾ ਫਿਰ ਤਾਂ ਅੱਛਾ ਨਿਕਲ ਜਾਂਦਾ ਹੈ ਤੇ ਅ ਸੀਜ਼ਨ ਦੀਆਂ ਡਰੈਸਿਸ ਅੱਛੀਆਂ ਆਉਂਦੀਆਂ ਨੇ
ਚ ਮੈਂ ਕਰਾਂਗੀ ਇੱਕ ਮੈਂ ਜੀਨ ਕੀਤੀ ਸੀ ਟਰਾਈ ਮੇਰੀ ਠੀਕ ਆਈ ਹੈ ਜੀਨ ਮੈਂ ਅ ਮੰਗਵਾਈ ਮੈਨੂੰ ਠੀਕ ਲੱਗੀ ਘੱਟ ਰੇਟ ਚ ਵੀ ਮਿਲ ਗਈ ਚਲੋ ਵੀ ਬੰਦੇ ਨੇ ਕਿਹੜਾ ਆਪਾਂ ਦੇਖੋ ਕੈਜੂਅਲ ਪਾਣੀ ਹੁੰਦੀ ਹੈ ਹਨਾ ਆਪਾਂ ਤੇ ਕਦੀ ਕਦੀ ਪ ਪਾਉਂਦੇ ਆ ਪਾਰਟੀ ਵੇਅਰ ਜਾਂ ਕਿਤੇ ਗਿੱ ਟੀ ਵਗੈਰਾ ਤੇ ਫ ਉਹ ਮੈਨੂੰ ਠੀਕ ਲੱਗੀ ਟੋਪ ਵੀ ਮੈਂ ਮੰਗਵਾਏ ਉਹ ਵੀ ਮੇਰੇ ਟੱਚ ਬੁਜ ਠੀਕ ਆਏ ਹੈ ਮਤਲਬ
ਹਾਂਜੀ ਮੈਂ ਵੀ ਲੋ ਲੋਨ ਵਗੈਰਾ ਵੀ ਮੰਗਵਾਏ ਸੀ ਮੈਂ ਵੀ ਲੋਨ ਵਗੈਰਾ ਮੰਗਵਾਏ ਸੀ ਅੱ ਹਾਂ ਅੱਛੇ ਆਏ
ਤੇ ਬਾਕੀ ਇਹ ਹੈ ਨਾ ਵੀ ਫਲਾਈਨ ਦਾ ਇਹ ਹੈ ਚਲੋ ਆਪਣੇ ਕੋਲ ਚੁਇਸ ਬਹੁਤ ਹੋ ਜਾਂਦੀ ਹੈ
ਇਹ ਔਨਲਾਈਨ ਦਾ ਇਹ ਹੈ ਨਾ ਆਪਾਂ ਅ ਫੈਂਕ ਦੇ ਕੇ ਤੇ ਔਫਲਾਈਨ ਜਾਂਚ ਫੇਿਰ ਉਹਦੇ ਦੀ ਫਿਰ
ਹਾਂ ਬਿਲਕੁਲ ਸਿਰ ਖਪਈ ਨਹੀਂੀ ਕਰਨੀ ਪੈਂਦੀ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਹਨਾ ਇਹ ਵੀ ਆਈ ਵਧੀਆ ਵਧੀਆ ਵੀ ਆਪਾਂ ਨੂੰ ਵੀ ਪਹਿਲਾਂ ਇਹਦੇ ਚ ਚੱਲ ਫੇਿਰ ਮੈਂ ਹਮ
ਨਹੀਂ ਤਾਂ ਲੈ ਆਉਂਦੇ ਆ ਤੇ ਬਾਦ ਚ ਫਿਰ ਪਤਾ ਚੱਲ ਜਾ ਵੀ ਇਹ ਤਾਂ ਰਿਵਾਜ਼ ਹੀ ਹੱ
ਵਾ ਹਾਂ ਹਾਂ ਬਿਲਕੁਲ ਬਿਲਕੁਲ ਹੁਣ ਹਾਂ ਬਿਲਕੁਲ ਇਹ ਚੀਜ਼ਾਂ ਦੇਖ ਕੇ ਨਾ ਦਿਲ ਬੜਾ ਕਰ ਇਹ ਜਣਾ ਸਾਈਡਸ ਵਿੱਚ ਆਪਾਂ ਦੇਖ ਰਹੇ ਹਾਂ ਦਿਲ ਤਾਂ ਬੜਾ ਕਰਦਾ ਪਿਆ ਹਨਾ ਬੜੀਆਂ ਬੜੀਆਂ ਸੋਹਣੀਆਂ ਟਰੈਂਡੀ ਫਰਸ਼ੀ ਸਲਵਾਰਾਂ ਸੂਟ ਤੇ ਕੁਛ ਮੇਰਾ ਮਤਲਬ ਨਾ ਵੈਲੀ ਜੀਵੇੇਰੀ ਲੈਣ ਤੇ ਬੜਾ ਦਿਲ ਸੀਗਾ ਤੇ ਮੈਨੂੰ ਹੁਣ ਅੱਛੇ ਡਿਸਕਾਊਂਟ ਤੇ ਦੇ ਖਰੀ ਹੈ ਤੇ ਮੈਂ ਚਲੋ ਸੂਪ ਤਾਂ ਨੀ ਮੈਂ ਕਿਹਾ ਚਲੋ ਵੈਲੀ ਤਾਂ ਮੰਗਵਾ ਸਕਦੀ ਹਾਂ ਬਾਹਰੋਂ ਮੈਨੂੰ ਉਹ ਵਹਿਲੀ ਹਜ਼ਾਰ ਰੁਪਏ ਦੀ ਹੈ ਤੇ ਇੱਥੇ ਮੈਨੂੰ ਮੇਰੇ ਖੱਲ ਤਿੰਨ ਸੌ ਸਾਢੇ ਤਿੰਨ ਸੌ ਚ ਮਿਲ ਰਹੀ ਹੈ ਮੈਂ ਸੋਚਦੀ ਹਾਂ ਇਹ ਮੰਗਵਾ ਲਵਾਂ ਹਨਾ ਬੈਲੀ ਦਾ ਤਾਂ ਚਲੋ ਕੀ ਹੈ ਕੀ ਕੀ ਆਏਗੀ ਇੱਕ ਮੈਂ ਪਹਿਲਾਂ ਵੀ ਮੰਗਵਾਈ ਸੀ ਉਹ ਵੀ ਅੱਛੀ ਨਿਕਲੀ ਹੈ ਮੇਰੀ ਬੈਲੀ
ਮੈਂ ਤਾਂ ਮੈਂ ਤਾਂ ਪੁਸਵੈ ਬਿਲਕੁਲ ਨਹੀਂ ਮਿਲਗਾਉਂਦੀ ਨਾ ਫੋਟੂ ਤੇ ਵਿਚ ਤੇ ਜੂਤੇ ਓਹ ਭਾਵੇਂ
ਹਾਂ ਸਾਈਜ਼ ਦਾ ਚੱਕਰ ਪੈ ਜਾਂਦਾ ਹੈ ਨਾ ਸਾਈਜ਼ ਦਾ
ਫਿਰ ਮੈਂ ਦੇਖ ਕੇ ਹੀ ਲੈਨੀ ਹਾ
ਅੱਛਾ ਜੀ ਹਮ ਮੈਂ ਮੰਗਾਈ ਹੈ ਬਸ ਮੇਰੀ ਪਤਾ ਨੀ ਕਿਉਂ ਮੇਰੀ ਮੇਰੀ ਅੱਛੇ ਆ ਮਤਲਬ ਠੀਕ ਆ ਗਿਆ ਸਾਈਜ਼ ਵਗੈਰਾ ਤੇ ਹੋਰ ਨੀ ਮੈਂ ਕਦੀ ਕੁਛ ਕੁ ਮੰਗਵਾਇਆ ਤੇ ਮੈਂ ਕਿਹਾ ਚਲੋ ਕੁਛ ਇਹ ਆ ਵੀ ਚਲੋ ਇਹ ਹੁੰਦਾ ਵੀ ਚਲੋ ਔਫਲਾਈਨ ਲੈ ਔਨਲਾਈਨ ਤਾਂ ਚਲੋ ਬਥੇਰੀ ਸ਼ੋਪ ਲੋਕੀ ਕਰ ਦਦੇ ਆ ਚਲੋ ਔਫਲਾਈਨ ਵਾਲਿਆਂ ਦੀ ਥੋੜੀ ਹੈਲਪ ਹੋ ਜਾਂਦੀ ਹੈ ਕੰਮ ਮਹਿੰਗਾਈ ਹਰ ਜਗ੍ਹਾ ਹਨਾ ਤੇ ਥੋੜਾ ਉਹਨਾ ਨੂੰ ਵੀ ਫ਼ਰਕ ਪੈਂਦਾ ਦੁਕਾਨਦਾਰ ਨੂੰ ਵੀ ਘਾਟਾ ਪੈ ਦਾ ਉਹਨਾਂ ਨੇ ਵੀ ਦੇਖੋ ਮਿਹਨਤ ਹੈ ਕਿਰਾਇਆ ਵੀ ਭਰਨਾ ਸਭ ਕੁੱਛ ਅੱਛਾ ਉਹ ਨਾਲੇ ਜੋ ਮਜ਼ਾ ਔਫਲਾਈਨ ਚ ਏਨਾ ਆਨਲਾਈਨ ਲਾਈਨ ਚ ਨਹੀਂ ਦੋ ਮਿੰਟ ਕਰੇਜ਼ ਜ਼ਰੂਰ ਹੁੰਦਾ ਹੈ ਕਿ
ਬਿਲਕੁਲ ਹੁਣ ਜਿਵੇਂ ਛੁੱਟੀਆਂ-ਛੁੱਟੀਆਂ ਹਾਂ ਜਿਵੇਂ ਛੁੱ ਛੱਟੀਆਂ ਚੱਲ ਰਹੀਆਂ ਬੱਚੀਆਂ ਦੇ ਤੇ ਘੁੰਮਣ ਤਾਂ ਇਹ ਨਾ ਹੋ ਜਾਂ ਤੇ ਘੁੰਮਣ ਘੁੰਮੋ ਥੋੜਾ ਬੱਚਿਆਂ ਨੂੰ ਵੀ ਚੀਜ਼ ਟੂਜ ਲੈ ਕੇ ਦੇ ਆਓ ਹਨਾ ਹਾਂ ਉਹ ਬਹੁਤ ਵਧੀਆ ਰਹਿੰਦਾ ਬਿਲਕੁਲ ਜੀ ਬਿਲਕੁਲ ਤੇ ਆਊਟਿੰਗ ਹੋ ਜਾਂਦੀ ਹੈ ਸਾਡੀ ਡਬਲ ਫਸਟ ਕਲਾਸ ਪਰ ਮੈਂ ਔਨਲਾਈਨ ਚਜ਼ਾ ਜ਼ਿਆਦਾਤਰ ਮੈਂ ਚੀਜ਼ਾਂ ਨਾ ਹਾਊਸ ਵੀਕ ਹਾਊਸ ਚੀਜ਼ਾਂ ਜ ਟੇਬਲ ਮੈਟਜ਼ ਵਗੈਰਾਾਂ ਟੇਬਲ ਮੈਟਜ਼ ਐਸੀਆਂ ਚੀਜ਼ਾਂ ਨਾ
ਅੱਛਾ ਐਸੀਆਂ ਮੰਗ ਲੈਂਦੇ ਹੋ ਡੈਕੋਰੇਸ਼ਨ ਵਾਲੀਆਂ ਵੀ ਬੜੀਆਂ ਅੱਛਾ ਮਿਲਦੀਆਂ ਮੇਰੀ ਫਰੈਂਡ ਨੇ ਮੰਗਵਾਇਆ ਬੜੀ ਅੱਛੀ ਮਤਲਬ ਸ਼ੋਪੀਸ ਜ ਦਿੱਤੇ ਆ ਉਹਨਾਂ ਨੇ ਹਨਾ ਇੱਕ ਛੋਟੇ-ਛੋਟੇ ਗਮਲੇ ਜੇਹੇ ਆਏ ਆ ਅੱਜ ਕੱਲ ਹਨਾ ਉਹ ਉਹ ਵੀ ਜਿਹੜੇ ਆਪਾਂ ਹਾਂ ਹਨਾ ਉਹ ਛੋਟੇ ਛੋਟੇ ਬੜੇ ਪਿਆਰੇ ਜ ਲੱਗਦੇ ਆ ਡੈਕੋਰੇਟ ਵਾਲੇ ਤੇ ਇੱਕ ਉਹ ਨੀ ਹੁੰਦਾ ਜਿਹਦੇ ਚ ਕਪੂਰ ਜਲਾਉਂਦੇ ਹੈ ਉਹ ਲਾਈਟ ਜਿਹੀ ਹੁੰਦੀ ਹੈ ਜਿਹੜੀ ਰਾਤ ਹਨਾ ਜਗਦੀ ਹੈ ਮੈਂ ਉਹ ਮੰਗਾਇਆ ਬਟ ਉਹ ਮੇਰਾ ਮਿਲਿਆ ਨਹੀਂ ਹੈ ਬਹੁਤ ਪਿਆਰੀ ਚੀਜ਼ਾਂ ਨੇ ਦੇਖ ਕੇ ਅੈਕਟ ਧੂੰਨਿਆ ਕਈ ਵਾਰੀ ਆਪਾਂ
ਮੈਂ ਵੀ ਇਹੋ ਜਿਹੀਆਂ ਚੀਜ਼ਾਂ ਨਾ ਕਾਫੀਆਂ ਮੰਗਾਈਆਂ ਨੇ ਕਾਫ਼ੀ ਮੰਗਾਈਆਂ ਮੈਂ ਤੇ ਕਿਉਂਕਿ ਮੈਨੂੰ ਵੀ ਬਹੁਤ ਸ਼ੌਕ ਹੈ ਤੇ ਇਹ ਨਾ ਔਫਲਾਈਨ ਇੰਨਾ ਨਹੀਂ ਮਿਲਦਾ
ਮਿਲਦਾ ਵੀ ਨੀ ਤੇ ਆਪਾਂ ਹੱਠ ਵੀ ਨੀ ਪਾਉਂਦੇ ਵੀ ਪੈਸੇ ਕੱਢਣ ਦਾ ਆਪਾਂ ਕਹਿ ਦਿੰਦੇ ਕਿ ਸੂਟ ਲੈ ਲਾਂਗੇ
ਮੈਂ ਨਾ ਐਕਚੁਲੀ ਮੈਂ ਗਈ ਇਸ ਸਾਈਟ ਤੇ ਇਸ ਕਰਕੇ ਸੀਗੀ ਕਿਉਂਕਿ ਮੈਂ ਕਾਫੀ ਸ਼ੋਕ ਵਗਰਾ ਲੱਗਆਂ ਪਤਾ ਹੀ ਨੀ ਚੱਲ ਰਿਹਾ ਸੀ ਜਾਓ ਤਾਂ ਦੁਕਾਨ ਵਾਲੋਂ ਵੀ ਤਿੰਨ ਚਾਰ ਚੀਜ਼ਾਂ ਦਿਖਾ ਦਿੰਦੇ ਨੇ ਕਿ ਇਹਦੇ ਚੋਂ ਪਸੰਦ ਕਰ ਲੋ ਤੇ ਹੁਣ ਉਹਦੇ ਚ ਕੀ ਬੰਦਾ ਪਸੰਦ ਕਰੇ ਤੇ ਕੀ ਨਹੀਂ ਕਰ ਫਿਰ ਇਸ ਕਰਕੇ ਮੈਂ ਓਨਲਾਈਨ ਸਰਚ ਕੀਤਾ ਬਹੁਤ ਅੱਛੇਤ ਮਤਲਬ ਸੋਫਾ ਉਹਦੇ ਹਾਂ ਚੇਅਰ ਕਵਰਸ ਵਗੈਰਾ ਕਈ ਵਾਰ ਮੈਂ ਮੰਗਵਾਏ ਤਿੰਨ ਚਾਰ ਸੈਟ ਮੰਗਵਾ ਚੁੱਕ ਬਹੁਤ ਅੱਛੀ ਕੁਆਲਟੀ ਤੇ ਬਹੁਤ ਅੱਛਾ ਉਹ ਤਾਂ ਬਾਕੀ ਨਾ ਤੁਹਾਡੇ ਤੇ ਬਹੁਤ ਡਿਪੈਂਡ ਕਰਦਾ ਨਾ ਵੀ ਤੁਸੀਂ ਕਿੰਨਾ ਕੁ
ਉਹ ਕਿਉਂਕਿ ਬਿਲਕੁਲ ਕਿਉਂਕਿ ਉਹਦੇ ਚ ਦਿੱਤਾ ਹੁੰਦਾ ਉਹਨਾਂ ਨੇ ਸਟਾਰ ਹਨਾ ਵੀ ਇੰਨੇ ਰੈਂਕ ਵਾਲਾ ਲੋ ਜਾਂ ਇੰਨੀ ਰੇਂਜ ਉਹਨਾਂ ਨੇ ਕੀਤੀ ਹੁੰਦੀ ਹੈ ਵੈਸੇ ਤਾਂ ਉਹਨਾਂ
ਹਾਂ ਨਹੀਂ ਉਹ ਵੀ ਮਹਿੰਗਾ ਸਸਤਾ ਹੈ ਨਾ ਮਹਿੰਗਾ ਸਸਤਾ ਵੀ ਉਹਦੇ ਵਿੱਚ ਹੀ ਤਾਂ ਹੁੰਦਾ ਤੇ ਫਿਰ ਉਹ ਆਪਾਂ ਦੇਖਣਾ ਫਿਰ ਆਪਾਂ ਕਿੰਨੇ ਕੁ ਪਕੀਟ ਹੈਗਾ ਤੇ ਜ਼ਦਾ ਹੀ ਸਸਤਾ ਜੇ ਚੁੱਕ ਲੋਗੇ ਤਾਂ ਫਿਰ ਉਹ ਕਈ ਵਾਰ ਨਹੀਂ ਅੱਛਾ ਨਿਕਲਦਾ ਫੇਿਰ ਉਹਦੇ ਚ ਉਹਨਾਂ ਦੀ ਗ਼ਲਤੀ ਤਾਂ ਹੈ ਹੁ ਹਾਂ ਤੇ ਮੈਂ ਤਾਂ ਰੀਜਨੇਬਲ ਰੇਟ ਤੋਂ ਰਹਿੰਦੇ ਆ ਹਾਂ ਉਹ ਸਾਰੇ ਵਿਊ ਵਗੈਰਾ ਦੇਖ ਕੇ ਤੇ ਅੱਛੇ ਤਰੀਕੇ ਨਾਲ
ਹਨਾ ਹਮ ਅੱਛਾ ਕੋਸਮੈਟਿਕ ਵੀ ਠੀਕ ਨਿਕਲੇਗਾ ਕੋਸਮੈਟਿਕ ਮੇਰਾ ਮੈਂ ਨਾ ਕੁਛ ਛ ਸ਼ੇਡ ਦੇਖੇ ਸੀ ਬੜੇ ਪਿਆਰੇ ਜਿਹੇ ਹੈ।
ਕਸਮੈਟਿਕਸ ਦਾ ਤੁਸੀਂ ਦੇਖੋ ਅ ਪਤਾ ਕੀ ਹੈ ਉਹੀ ਹੈ ਨਾ ਜੈਸੇ ਪ੍ਰਵਟੈਬਲ ਦਿਲੇ ਹੈ ਠੀਕ ਹੈ ਤੇ ਕੰਪਨੀ ਦੀ ਹੀ ਸਾਈਟ ਹੈ। ਹੈ ਉਹ ਫਲ ਉਹ ਤਾਂ ਜ਼ਿਆਦਾ ਕਿਉਂਕਿ ਹੁਣ ਦੂਸਰੀ ਜਿਹੜੀ ਅ ਆਮ ਕਿਸੇ ਅ ਛੋਟੇ ਮੋਟੇ ਸਸਤਾ ਮਿਲ ਰਿਹਾ ਜੀ ਕੰਪਨੀ ਦਾ ਲੇਕਿਨ ਉਹ ਇਮੀਟੇਟਿਡ ਵੀ ਹੋ ਸਕਦਾ ਹੈ। ਫੇਰ ਆਪਾਂ ਜੇ ਆਪਾਂ ਕੰਪਨੀ ਵਾਲੇ ਨੂੰ ਫਿਰ ਕੁਛ ਨਹੀਂ ਕਹਿ ਸਕਦੇ ਨਾ
ਹਮ ਵੈਸੇ ਉੰਜ ਤੁਸਿ ਮੰਗਵਾਇਆ ਕਦੀ ਕੋਸਮੈਟਿਕ
ਮੈਂ ਨਹੀਂ ਭੈਣਜੀ ਮੰਗਾਈਆਂ ਮੈਂ ਆਪਾਂ ਕੁਛ ਨੀ ਮੰਗਵਾਆ
ਅੱਛਾ ਨਮਗ ਹਨ ਨਾ ਬਿਲਕੁਲ ਮੈਂ ਵੈਸੇ ਮੋਸਟਲੀ ਸ਼ੋਪਿੰਗ ਤਾਂ ਮੈਂ ਫਲਾਈਨ ਹੀ ਕਰਦੀ ਹਾਂ ਕਿਉਂਕਿ ਮੈਨੂੰ ਸ਼ੌਂਕ ਹੈ ਥੋੜਾ ਘੁੰਮਣ ਫਿਰਨ ਦਾ ਵੀ ਮੈਨੂੰ ਹੁੰਦਾ ਕਿ ਮੈਂ ਟਾਈ ਪਾਸ ਕਰਕੇ ਆਵਾਂ ਘੁੰਮ ਫਿਰ ਕੇ ਆਵਾਂ ਹਨਾ ਵੀ ਥੋੜਾ ਫਰੈਂਡਸ ਨਾਲ ਜਾਈਏ ਘਰ ਬੈਠੇ ਆਪਾਂ ਬੋਰ ਵੀ ਤੇ ਹੋ ਜਾਂਦੇ ਹਾਂ। ਤੇ ਇਹ ਮੈਂ ਸਿਰਫ਼ ਦੇਖਦੀ ਹਾਂ ਰ ਬਿਲਕੁਲ ਕੁੱਲ ਰਾਤ ਨੂੰ ਦੇਖਦੀ ਜ਼ਰੂਰ ਆ ਤੇ ਦੇਖ ਦੇਖ ਦੇਖ ਕੇ ਨਾ ਤੁਸੀਂ ਮੰਨੋਗੇ ਐਡ ਟੂ ਕਾਰਟ ਵਿਸ਼ ਲਿਸਟ ਬਣਾ ਬਣਾ ਬਣਾ ਬਣਾ ਕੇ ਰੱਖ ਰੱਖ ਦਿੰਦੀਆਂ ਬਟ ਔੜ।
ਉਹ ਮੇਰੀਆਂ ਵੀ ਬੜੀਆਂ ਜ਼ਿਆਦਾ ਬਣੀਆਂ ਹੋਈਆਂ ਨੇ ਅਹ। ਹਾਂ ਪਰ ਮੈਂ ਇੱਥੇ ਬਹੁਤ ਜ਼ਿਆਦਾ ਜੇ ਹੁੰਦਾ ਨਾ ਤੇ ਉਹ ਤਾਂ ਮੈਂ ਮੰਗਾਂ ਲੈਣੀ ਹਾਂ। ਜਦੋਂ ਮੈਨੂੰ ਲੱਗਦਾ ਨਾ ਥੋੜਾ ਯੂਜਫੁਲ ਹੈ ਚੀਜ਼ ਜਾਂ ਹੁਣ ਇਹਦੀ ਜ਼ਰੂਰਤ ਹੈਂ। ਉਹ ਤਾਂ ਮੈਂ ਫਟ ਫਟ ਮੰਗਾ।
ਪਿੱਛੇ ਜੇ ਅਸੀਂ ਵੀ ਕਾਫੀ ਉਹ ਮੰਗਵਾਇਆ ਗ੍ਰੈਂਡਰ ਉਹ ਵੀ ਅੱਛਾ ਆਇਆ ਹੈ ਇਹਨਾਂ ਨੇ। ਕਾਉਂਟ ਹੋਈ ਦਾ ਇਹਨਾਂ ਨੂੰ ਵੀ ਮੇਰੇ ਹਸਬੈਂਡ ਨੂੰ ਵੀ ਹੈਗੀ ਹੈ? ਥੋੜੀ ਜਿਹੀ ਆਦਤ। ਇਹ ਵੀ ਦੇਖਦੇ ਰਹਿੰਦੇ ਆ ਤੇ ਕੋਈ ਚੀਜ਼ ਔਡਰ ਕਰਲੇ। ਕਈ ਵਾਰੀ ਵੈਸੇ ਦੇਖੋ ਅੱਜ? ਅੱਛੀ ਨਿਕਲੀ ਹੈ ਕਈ ਵਾਰੀ ਤੇ ਇੰਨੀ ਬੇਕਾਰ ਨਿਕਲੀ ਹੈ ਪਰ ਇਹ ਹੈ ਟੱਚ? ਚੋਡ ਕੇ ਉਹ ਸਾਡੀ ਨਾ ਮਤਲਬ। ਵੀ ਉਹ ਹੋ ਗਈ ਸੀ ਰਿਟਰਨ ਹੋ ਗਈ ਤੇ ਫਿਰ। ਪੈਸੇ ਵੀ ਸਾਡੇ ਵਾਪਿਸ ਹੋ ਗਏ ਸੀਗੇ।
ਹਾਂ ਨਹੀਂ ਉਹ ਤਾਂ ਹੋ ਜਾਂਦੇ ਆ ਉਹ ਹੋ ਜਾਂਦਾ ਹੈ ਮੈਂ ਵੀ ਇਹਵੇਂ ਜਿਵੇਂ ਲਾਸਟ ਈਅਰ ਦੀਵਾਲੀ ਤੇ ਕਾਫੀ ਸ਼ੋਪਿੰਗ ਕਰੀ ਸੀ ਕੁਕਰਸ ਵਗੈਰਾ ਮੰਗਵਾਏ ਸੀ। ਠੀਕ ਤੇ ਅ। ਸਪੈਸ਼ਲ'ਚ ਬਹੁਤ ਕੁਝ ਮੰਗਵਾਇਆ ਆਇਆ ਸੀ ਲਾਸਟ ਈਅਰ ਬਹੁਤ ਸ਼ੋਪਿੰਗ ਕਰੀ ਸੀ ਮੈਂ? ਦਿਵਾਲੀ ਤੇ। ਅੱਛੇ ਰਹੇਸ ਸਾਰੇ ਪ੍ਰੋਡਕਟਸ ਟਚਟ ਬਹੁਤ ਅੱਛੇ ਨਿਕਲੇ ਮਤਲਬ ਹਾਂ ਸਾਰੇ ਅੱਛੇ ਨਿਕਲੇ ਮਤਲਬ ਵਰਥ।
ਮੇਰਾ ਇੱਕ ਚੱ ਅਦੀ ਚੀਜ਼ ਤੇ ਨਿਗਾਹੜੀ ਪਈ ਹੈ ਦੇਖ ਲੈਦੀ ਹਾਂ ਮੈਂ ਵੀ ਥੋੜ੍ਹੀ ਜਿਹੀ ਕਰਕੇ ਦੇਖ ਲੈਂਦੀ ਹਾਂ ਉੱਥੋਂ ਮੈਂ ਵੀ ਟਰਾਈ ਕਰ ਲੈਂਦੀ ਆ ਕਿ ਉਹ ਦਿਲ ਨੂੰ ਆ ਕਰਨਾ ਹਨਾ
ਹਾਂ ਨਹੀਂ ਤੁਸੀਂ ਅੱਛੀ ਸਾਈਟ ਅੱਛੀ ਸਾਈਟ ਤੋਂ ਜਾਓ ਨਾ ਤੇ ਤੁਹਾਨੂੰ ਅੱਛਾ ਮਿਲ ਜਾਏਗਾ ਹਾਂ ਹਾਂ ਮਤਾ ਐਵੇਂ ਨੀ ਕਿ ਕਿਸੇ ਮਤਲਬ ਕੋਈ ਉਹ ਪੰਜੇ ਵੀ ਆਉਂਦੇ ਨਾ ਫੇਕ ਵੀ ਤਾਂ ਆਉਂਦੇ ਨੇ ਕਈ ਕਿ ਇਹ ਲੈ ਲੋ ਜੀ ਹਾਂ ਘੱਟ ਰੇਟ ਤੇ ਇੰਨਾ ਕੁਛ
ਤਾਂ ਤੁਹਾਨੂੰ ਪੁੱਛਦੀ ਹੈ ਨਾ ਮੈਂ ਕਿਹਾ ਵੀ ਘਰ ਤੋਂ ਗਏ ਲੈ ਲਵਾਂ ਵੀ ਸਲਾਹ ਵੀ ਮੰਗਵਾਉਣੀ
ਹਾਂਜੀ ਹਾਂਜੀ ਨਹੀਂ ਨਹੀਂ ਅੱਛੀ ਸਾਈਜਟ ਤੋਂ ਜਾਓ ਤੇ
ਮੈਂ ਮੰਗਵਾ ਕੇ ਠੀਕ ਹੈ ਠੀਕ ਹੈ ਜੀ ਥੈਂਕ ਯੂ ਮੈਂ ਮੰਗਵਾ ਕੇ ਦੇਖਦੀ ਹਾਂ ਫਿਰ ਕੈਸਾ ਨਿਕਲੇਗਾ ਤੁਹਾਨੂੰ ਦੱਸਦੀ ਹਾਂ ਠੀਕ ਹੈ
ਬਿਲਕੁਲ ਜੀ ਬਿਲਕੁਲ ਸ਼ਓਰ ਓਕੇ ਓਕੇ ਸਤਿ ਸ੍ਰੀ ਅਕਾਲ ਜੀ